ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਵਧੀਆ ਤੁਸੀਂ ਦੱਸੋ
ਵਧੀਆ ਜੀ
ਹੋਰ ਦੱਸੋ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ
ਮੈਂ ਸਵੇਰੇ ਹੁਣ ਛੁੱਟੀਆਂ ਚ ਤਾਂ ਲੇਟ ਹੀ ਉੱਠੀ ਦਾ ਓਦਾਂ ਹਾਂ ਸੱਤ ਕੁ ਵਜੇ ਉੱਠ ਜਾਈਦਾ
ਹਾਂਜੀ
ਹਾਂਜੀ ਤੁਸੀਂ ਦੱਸੋ
ਮੈਂ ਸਵੇਰੇ ਕਈ ਵਾਰ ਸਾਢੇ ਪੰਜ ਉੱਠ ਜਾਈਦਾ ਕਈ ਵਾਰ ਛੇ ਵਜੇ ਕਿਉਂਕਿ ਦੇਖੋ ਸਵੇਰੇ ਉੱਠਣ ਦੇ ਆਪਾਂ ਨੂੰ ਕਿੰਨੇ ਜ਼ਿਆਦਾ ਫ਼ਾਇਦੇ ਆਏ ਸੀ ਹਨਾ ਕਈ ਵਾਰ ਤਾਂ ਜੇਕਰ ਜਿਵੇਂ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਉੱਠ ਕੇ ਮੂੰਹਮਾਂ ਤੋਂ ਕੇ ਚਲੋ ਚਾਹ ਪਾਣੀ ਵਗੈਰਾ ਹਨਾ ਪੀ ਕੇ ਇਸ ਤੋਂ ਬਾਅਦ ਆਪਾਂ ਨੂੰ ਐਵੇਂ ਹੁੰਦਾ ਦੇਖੋ ਗਰ ਕਿੰਨੀ ਵੱਧ ਜਾਂਦੀ ਆ ਨਾ ਦਿਨੇ ਇਸ ਤੋਂ ਬਾਅਦ ਮੈਂ ਸਵੇਰੇ ਸਾਢੇ ਪੰਜ ਜਾ ਕਰ ਛੇ ਛੇ ਵਜੇ ਉੱਠ ਕੇ ਮੂੰਮਾਂ ਤੋਂ ਕੇ ਪਾਣੀ ਵਗੈਰਾ ਪੀ ਲੈਂਦੇ ਹਾਂ ਇਸ ਤੋਂ ਬਾਅਦ ਘਰ ਦੇ ਸਾਰੇ ਕੰਮ ਕਰਦੇ ਆਾਂ ਫੇਰ ਬਸ ਅੱਠ ਨੌ ਵੱਜੇਦੇ ਨੂੰ ਘਰ ਦੇ ਕੰਮ ਕਰਕੇ ਫ੍ਰਰੀ ਹੋ ਜਾਂਦੇ ਆਾਂ ਦੇਖੋ ਫੇਰ ਸਾਰਾ ਦਿਨ ਵਿਹਲੇ ਹੁੰਦੇ ਆਾਂ ਹਨਾ ਸਵੇਰੇ ਜਲਦੀ ਉਠਣ ਕਰਕੇ ਦੇਖੋ ਆਪਾਂ ਇੱਕ ਤਾਂ ਘਰ ਦੇ ਕੰਮ ਸਾਰੇ ਜਲਦੀ ਨਿਬੇੜ ਲੈਂਦੇ ਆਾਂ ਫਿਰ ਚਲੋ ਜੋ ਮਤਲਬ ਫਰੀ ਸਵੇਰੇ ਜਲਦੀ ਉੱਠ ਗਿਆ ਚਲੋ ਮੂੜ ਬਣ ਜਾਂਦਾ ਨਾ ਸੈਰ ਕਰਨ ਜਾਓ ਜੀ ਸੈਰ ਕਰ ਚੱਲ ਜਾਂਦੇ ਆ ਕਈ ਵਾਰ ਦੇ ੋ ਸੈਰ ਕਰਨ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਆ ਉਹਦੇ ਨਾਲ ਮਤਲਬ ਮਤਲਬ ਆਪਣਾ ਸਰੀਰ ਤੰਦਰੁਸਤ ਰਹਿੰਦਾ ਆਪਣੇ ਹੱਥ ਪੈਰ ਚੱਲਦੇ ਰਹਿੰਦੇ ਆ ਹਨਾ ਸਵੇਰੇ ਉੱਠਣ ਨਾਲ ਬਹੁਤ ਹਾਂਜੀ ਸਵੇਰੇ ਉੱਠਣ ਨਾਲ ਹੋਰ ਵੀ ਬਹੁਤ ਫਾਇਦੇ ਹੁੰਦੇ ਦੇਖੋ ਆਪਾਂ ਨੂੰ ਸਾਰਾ ਦਿਨ ਆਲਸ ਨਹੀਂ ਪੈਂਦਾ ਨਹੀਂ ਤਾਂ ਦੇਖੋ ਆਪਾਂ ਕਈ ਵਾਰ ਲੇਟ ਉੱਠਦੇ ਹ ਫੇਰ ਆਪਾਂ ਨੂੰ ਸਾਰਾ ਦਿਨ ਆਲਸ ਪੈ ਰਹਿੰਦਾ ਹਨਾ ਵੀ ਚਲੋ ਜੀ ਸੁੱਤੇ ਰਹੀਏ ਥੋੜਾ ਜਿਹਾ ਕੰਮ ਕਰ ਲੈ ਚਲੋ ਜੀ ਸੁਕਤੇ ਰਹੀਏ
ਹਾਂਜੀ ਸਹੀ ਗੱਲ ਆ ਸਵੇਰੇ ਮਤਲਬ ਸੈਰ ਤਾਂ ਜ਼ਰੂਰ ਕਰਨੀ ਹੀ ਚਾਹੀਦੀ ਸਵੇਰੇ ਸਵੇਰੇ
ਕਿ ਰਾਤ ਨੂੰ ਦੇਖੋ ਮੋਲ ਮਤਲਬ ਕਿ ਸਾਰਾ ਵਾਤਾਵਰਨ ਸ਼ਾਂਤ ਹੁੰਦਾ ਸਵੇਰੇ ਦੇਖੋ ਕਿੰਨਾ ਕਿੰਨੀ ਵਧੀਆ ਠੰਡੀ ਠੰਢਡੀ ਹਵਾ ਚੱਲਦੀ ਹੁੰਦੀ ਆ ਵੈਸੇ ਉਹ ਹਵਾ ਤਾਜ਼ੀ ਵੀ ਤੇ ਜਿਹੜੀ ਹਵਾ ਸਵੇਰੇ ਚੱਲਦੀ ਪਈ ਹੁੰਦੀ ਉਹ ਤਾਜ਼ੀ ਹੁੰਦੀ ਆ ਹਵਾ ਨਹੀਂ ਤਾਂ ਦੇਖੋ ਸਾਰੇ ਕਿਤੇ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੁੰਦਾ ਹਨਾ
ਹਾਂਜੀ ਇਹ ਤਾਂ ਹੈ
ਸਵੇਰੇ ਤਾਜ਼ੀ ਤਾਜ਼ੀ ਆਪਾਂ ਨੂੰ ਹਵਾ ਮਿਲਦੀ ਹੈ ਦੇਖੋ ਫਿਰ ਦੇਖੋ ਕਿੰਨੇ ਪੰਛੀ ਸਵੇਰੇ ਸਵੇਰੇ ਮਤਲਬ ਕਿ ਬੋਲਦੇ ਆ ਹਨਾ ਵਾਹਿਗੁਰੂ ਜੀ ਬੋਲਦੇ ਆ ਬਾਬਾ ਬੋਲਦੇ ਆ ਹਨ ਨਾ ਕਿੰਨਾ ਵਧੀਆ ਮਤਲਬ ਕਿ ਸਵੇਰੇ ਸਵੇਰੇ ਉੱਠ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਯਾਰ ਦੇਖਿਆ ਜਾਵੇ
ਹਮ ਸਹੀ ਗੱਲ ਆ ਸਵੇਰੇ ਉੱਠਣਾ ਬਹੁਤ ਫਾਇਦੇਮੰਦ ਹੁੰਦਾ ਆਪਣੇ ਲਈ ਤੇ ਜੇ ਆਪਾਂ ਸੈਰ ਦੇ ਨਾਲ ਨਾਲ ਥੋੜ੍ਹੀ ਜਿਹੀ ਕਸਰਤ ਵੀ ਕਰੀਏ ਨਾ ਉਹ ਹੋਰ ਵੀ ਵਧੀਆ ਹਾਂਜੀ ਕਿਉਂਕਿ ਕਸਰਤ ਨਾਲ ਮੈਂ ਕਿਹਾ ਕਤ ਨਾਲ ਾਂ ਇੱਕ ਤਾਂ ਆਪਣਾ ਸਰੀਰ ਵੀ ਫਿੱਟ ਰਹਿੰਦਾ ਹਨਾ ਆਪਾਂਣਾ ਸਰੀਰ ਹੋਰਾਂ ਨਾਲੋਂ ਜ਼ਿਆਦਾ ਆਪਣਾ ਸਟੈਮੀਨਾ ਵੱਧਦਾ ਹੈ
ਹਾਂਜੀ ਇਹ ਤਾਂ ਹੈ,
ਹਾਂਜੀ, ਨਹੀਂ ਤਾਂ ਬੰਦਾ ਉਵੇਂ ਲੇ ਦੀ ਜਿਹਾ ਬਿਮਾਰ ਬਮਾਰ ਜਿਹਾ ਲੱਗਦਾ। ਰਹਿੰਦਾ ਫਸਲ ਲੇਣਾ ਪੂਰਾ ਬੰਦਾ ਤਗੜਾ ਫੀਲ ਕਰਦਾ ਆਪਣੇ ਆਪ ਚ ਵੀ, ਬਾਕੀਆਂ ਨੂੰ ਮੈਂ ਖੁਦ ਇਹ ਚੀਜ਼। ਫੀਲ ਕੀਤੀ ਹੈ, ਵੀ ਜਦੋਂ ਮੈਂ ਕਸਰਤ ਨਹੀਂ ਕਰਦੀ ਸੀ ਉਦੋਂ ਤੇ ਕਸਰਤ ਕਰਨ ਤੋਂ ਬਾਅਦ ਮੈਂ ਕਿੰਨਾ ਫ਼ਰਕ ਫੀਲ ਕੀਤਾ, ਆਪਣੇ ਆਪ ਚ
ਦੇਖੋ, ਪਹਿਲੀ ਗੱਲ ਤਾਂ ਅੱਧੀਆਂ ਬਿਮਾਰੀਆਂ ਕਸਰਤ ਕਰਨ ਨਾਲ ਆਪਣੀਆਂ ਟੁੱਟ ਜਾਂਦੀਆਂ। ਕਿਉਂਕਿ ਜੇਕਰ ਆਪਾਂ ਰੋਜ਼, ਆਪਣੇ ਹੱਡਾਂ ਪੈਰਾਂ ਨੂੰ ਮਤਲਬ ਕਿ ਖੋਲਾਂਗੇ ਕਸਰਤ ਕਰਾਂਗੇ, ਹਨਾ ਆਪਣੇ ਹੱਡ ਪੈਰ ਖੁੱਲ ਨੇ ਫਿਰ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਗਾ।
ਸਹੀ ਗੱਲ ਹੈ।
ਉਹਦੇ ਨਾਲ ਆਪਣਾ ਦੇਖੋ, ਮਨ ਦਾ ਵਿਕਾਸ ਹੁੰਦਾ ਕਸਰਤ ਕਰਨਾ ਆਪਣਾ ਸਰੀਰਕ ਵਿ ਪਾਸ ਵੀ ਹੁੰਦਾ ਗਾ।
ਹੂੰ ਤੁਸੀਂ ਕਰਦੇ ਔ?
ਸਵੇਰੇ ਤਾਂ ਕਸਰਤ ਹੀ ਕਸਰਤ ਹੁੰਦੀ ਹੈ ਦੇਖੋ ਹਨਾ, ਸਵੇਰੇ ਉੱਠ ਕੇ ਸਾਰੇ ਘਰ ਦੇ ਕੰਮ ਕਰੋ ਜੀ। ਫੇਰ ਸ਼ਾਮ ਨੂੰ ਸਾਰੇ ਘਰ ਦੇ ਕੰਮ ਕਰੋ, ਫੇਰ ਦੁਪਹਿਰੇ ਜੇ ਵਿਹਲੇ ਹੋਈ ਦਾ। ਬਸ ਬਲ ਸੌ ਤੇ, ਹੋਰ ਦੱਸੋ ਮੈਂ ਕਿਹਾ, ਹੋਰ ਦੱਸੋ? ਸੋ ਤੁਸੀਂ ਖੇਡਾਂ ਖੇਡਦੇ ਹੋ?
ਹਾਂਜੀ, ਬਟ ਹੁਣ ਤਾਂ ਬਹੁਤ ਘੱਟ ਪਹਿਲਾਂ ਖੇਡਦੇ ਸੀਗੇ। ਮੈਨੂੰ ਨਾ ਰਾਤ ਨੂੰ ਜਦੋਂ ਸ਼ਾਮੀ ਆਪਾਂ ਰੋਟੀ ਵਗੈਰਾ। ਖ ਕੇ ਵਿਹਲੇ ਹੋ ਜਾਂਦੇ ਆ ਹਨਾ, ਉਦੋਂ ਮੈਨੂੰ ਬਹੁਤ ਮਨ ਹੁੰਦਾ। ਵੀ ਜਾਂ ਤਾਂ ਮੈਂ ਚਿੜੀ ਛਿੱਕਾ ਖੇਡਾਂ ਜਾਂ ਮੈਂ ਸੈਰ ਕਰਾਂ ਕੁੱਛ ਨਾ ਕੁਛ ਏਦਾਂ ਦਾ ਕਰ,
ਹਾਂਜੀ-ਹਾਂਜੀ,
ਹੂੰ, ਰਾਤ ਨੂੰ ਸੈਰ ਕਰਨੀ ਵੀ ਬਹੁਤ ਵਧੀਆ, ਵਧੀਆ ਹੁੰਦਾ, ਕਿਉਂਕਿ ਜੇ ਆਪਾਂ ਖਾਣਾ-ਖਾਣ ਹਾਂਜੀ। ਆਪਾਂ ਖਾਣਾ-ਖਾਣ ਤੋਂ ਬਾਅਦ ਜੇ ਨਾਲ ਹੀ ਲੇਟ ਜਾਈਏ। ਤਾਂ ਉਹ ਆਪਣੇ ਲਈ ਬਹੁਤ ਨੁਕਸਾਨ ਹੁੰਦਾ ਆਪਣਾ। ਖਾਣਾ ਵੀ ਨੀ ਪਹੁੰਚਾ ਪਾਦੇ ਹਨਾ, ਤੇ ਖਾਣਾ ਖਾਣ ਤੋਂ ਬਾਅਦ ਜੇ ਆਪਾਂ ਸੈਰ ਕਰਾਂਗੇ, ਤਾਂ ਆਪਣਾ ਖਾਣਾ ਵੀ ਪਚ ਜਾਣਾ ਆਪਣੀ ਸਿਹਤ ਲਈ ਕਿੰਨੀ ਵਧੀਆ ਗੱਲ ਐ
ਹਾਂਜੀ, ਕਿ ਕਿਉਂਕਿ ਦੇਖੋ ਸਾਰਾ ਦਿਨ ਆਪਾਂ ਕਈ ਵਾਰ ਹਨਾ, ਆਪਣੇ ਤੋਂ ਬਾਹਰ ਅੰਦਰ ਜਾਇਆ ਜਾਂਦਾ ਨਹੀਂ ਆਪਾਂ ਸਵੇਰੇ ਵੀ ਖਾਣਾ ਖਾ ਕੇ, ਦੇਖੋ ਪੈ ਜਾਂਦੇ ਆ ਇੱਕ ਤੁਹਾਨੂੰ ਬਾਹਰ ਤਾਂ ਨਿਕਲਿਆ ਨੀ ਜਾਂਦਾ ਅੱਜ ਅੱਜ-ਕਲ੍ਹ ਗਰਮੀ ਇੰਨੀ ਬਹੁਤ ਜਿਆਦਾ ਵਧੀ ਪਈ ਆ ਹਨਾ। ਫਿਰ ਸ਼ਾਮ ਨੂੰ ਵੀ ਆਪਾਂ ਸ਼ਾਮ ਨੂੰ ਦੇਖੋ ਘਰ ਦੇ, ਕੰਮ ਕਰ ਕਰਕੇ ਖਾਣਾ ਖੂਣਾ ਵਗੈਰਾ ਖਾ ਕੇ ਜੇ ਆਪਾਂ ਰਾਤ ਨੂੰ ਬਾਹਰ ਸੈਰ ਕਰਨ ਵੀ ਚਾਹੁੰਦੇ ਹਾਂ ਨਾ, ਉਹ ਆਪਣੇ ਲਈ ਸਭ ਤੋਂ ਜ਼ਰੂਰੀ ਹੈ, ਕਿਉਂਕਿ ਦੇਖੋ ਆਪਾਂ ਕਈ ਵਾਰ ਉਵੇਂ ਦਾ ਹਲਕਾ-ਫੁਲਕਾ ਭੋਜਨ ਖਾਧਾ ਹੁੰਦਾ ਕਈ ਵਾਰ ਭਾਰਾ ਵੀ ਹੁੰਦਾ ਕਈ ਵਾਰ ਹਲ ਕਾਹੀ ਹੁੰਦਾ ਸ਼ਾਮ ਨੂੰ ਬਣਿਆ ਜਾਓ ਪਰ ਉਹ, ਆਪਣਾ ਸਰੀਰ ਸਹੀ ਤਰ੍ਹਾਂ ਮਤਲਬ ਕਿ ਪਹੁੰਚਾ ਸਕੇ, ਇਸ ਲਈ ਸੈਰ ਕਰਨੀ ਬਹੁਤ ਜ਼ਰੂਰੀ ਹੈਗੀ। ਹੁਣ ਦੇਖੋ ਕਈ ਲੋਕ ਹੁੰਦੇ ਆ ਜਿਹੜੇ ਲੱਸੀ, ਪੀ ਕੇ ਸੌਂ ਜਾਂਦੇ ਆ, ਉਹ ਸੈਰ ਨੀ ਕਰਦੇ ਫੇਰ ਦੇਖੋ, ਉਹਨਾਂ ਨੂੰ ਮਤਲਬ ਕਿ ਗੋਡੇ ਗਿਟੇ ਕਿੰਨੇ ਦੁੱਖ ਦੇ ਆ ਉਹਨਾਂ ਦੇ ਹਨਾ।
ਹੂੰ, ਸਹੀ ਗੱਲ ਆ ਨਾਲੇ ਜੇ ਨਾ ਆਪਾਂ ਹੁਣ ਤਾਂ ਆਪਾਂ ਨੂੰ ਲੱਗਦਾ। ਵੀ ਕਈਆਂ ਨੂੰ ਲੱਗਦਾ ਵੀ ਐਵੇਂ ਹੀ ਆ ਹਨਾ ਆਪਾਂ ਦਾਂ ਵੀ ਬਹੁਤ ਗਦਾ ਪਰ ਜੇ ਆਪਾਂ ਹੁਣੇ ਹੀ ਇਹ ਆੱਤ ਪਾਵਾਂਗੇ ਨਾ, ਅੱਗੇ ਜਾ ਕੇ ਜਦੋਂ ਉਮਰ ਵੱਧਦੀ ਵੜੇ ਪਾਦਾ ਉਦੋਂ ਆਪਣੀਆਂ, ਆਪਾਂ ਬਹੁਤ ਵਧੀਆ ਫੀਲ ਕਰਦੇ ਹਾਂ ਬਾਕੀਆਂ ਨਾਲੋਂ, ਆਪਾਂ ਬਹੁਤ ਤੰਦਰੁਸਤ ਹੁੰਦੇ,
ਕਿਉਂਕਿ ਦੇਖੋ ਜੇਕਰ ਆਪ ਆਪਾਂ ਖੁਦ ਸਭ ਤੋਂ ਪਹਿਲਾਂ ਆਪਦੇ ਆਪ ਤੋਂ ਸਟਾਰਟ ਕਰਾਂਗੇ ਕਸਰਤ ਕਰਨਾ ਹਨਾ ਫੇਰ ਹੀ ਮਤ ਮਤਲਬ ਆਪਾਂ ਗਾਂਹ ਕਿਸੇ ਨੂੰ ਦੱਸ ਸਕਦੇ ਹਾਂ ਜੀ ਹਾਂਜੀ ਸਾਨੂੰ ਇੰਨੇ ਫਾਇਦੇ ਹੋਏ ਹੈਗੇ। ਕਸਰਤ ਕਰਨਾ।
ਹੁ, ਸਹੀ ਗੱਲ ਆ।
ਕਸਰਤ ਕਰਨੀ ਵੀ ਜਰੂਰੀ ਹੁੰਦੀ ਐ ਦੇਖੋ ਸੈਰ ਕਰਨੀ ਵੀ ਜ਼ਰੂਰੀ ਆ ਹਨਾ, ਫਿਰੇਰ ਸੈਰ ਕਰਨ ਨਾਲ ਨਾਲ ਤਾਂ ਆਪਣਾ ਮਤਲਬ ਕਿ ਸਰੀਰ ਤੰਦਰੁਸਤ ਰਹਿ ਇਹਨਾਂ ਨਾਲੇ ਆਪਣੇ ਹੱਥ ਪੈਰ ਚੱਲਦੇ ਰਹਿੰਦੇ ਆ ਉਹਦੇ ਨਾਲ ਮਤਲਬ ਕਿ ਦੇਖੋ ਨਾ ਉਹਦੇ ਦਾ ਆਪਣਾ ਜਿਹੜਾ ਆਪਾਂ ਖਾਧਾਦ ਭੋਜਨ ਉਹ ਵੀ ਵਧੀਆ ਸਹੀ ਢੰਗ ਨਾਲ ਪਚ ਜਾਂਦਾ ਗਾ।
ਸਹੀ ਗੱਲ ਆ, ਬਹੁਤ ਫਾਇਦੇ ਆ ਇਹਨਾਂ ਚੀਜ਼ਾਂ ਦੇ।
ਜ ਹਾਂਜੀ ਪਰ ਅੱਜ ਕੱਲ ਦੇ ਲੋਕ ਦੇਖੋ ਸਮਝਦੇ ਨੀ ਹੈਗੇ। ਉਹਨਾਂ ਨੂੰ ਐਵੇਂ ਹੁੰਦਾ ਚਲੋ ਜੀ ਖਾਣਾ ਪੀਣਾ ਖਾ ਲਿਆ ਤੇ
ਹੁ, ਅੱਜ ਕਲ ਤਾਂ ਬਾਸ ਬਹੁਤਿਆਂ ਨੂੰ ਇਹੀ ਆਦਤਾਂ ਬਹੁਤ ਘੱਟ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਦਾ ਤਿਆਨ ਕਰੱ
ਹਾਂਜੀ, ਪਰ ਦੇਖੋ ਪਹਿਲਾਂ ਜਿਵੇਂ ਕਿ ਪਿੰਡਾਂ ਵਿੱਚ ਪਿੰਡਾਂ ਵਿੱਚ ਲੋਕ ਵੈਸੇ ਏ ਚੀਜ਼ਾਂ ਵ ਵੱਧ ਤੇਆਨ ਰੱਖਦੇ ਹਾਂ ਵੀ ਹਾਂਜੀ ਅਸੀਂ ਉਪਜਾ ਖੁਸ਼ ਖਾਈਏ ਜੋ ਸਾਡਾ ਸਰੀਰ ਵ ਵਧੀਆ ਤਰ੍ਹਾਂ ਪੱਚਾ ਸਕੇ। ਕਿਉਂਕਿ ਸ਼ੇਰਾ ਵਿੱਚ ਏ ਚ ਤਾਂ ਬਹੁਤ ਘੱਟਦੇ ਸ਼ਹਿਰਾਂ ਵਿੱਚ ਚਲੋ ਜੀ ਅੱਜ ਵੀ ਬਾਰ ਦਾ ਖਾ ਲਿਆ, ਕੱਲ ਨੂੰ ਵੀ ਬਾਰ ਦਾ ਖਾ ਲਿਆ, ਦੇਖੋ ਉਹ ਸਰੀਰ ਆਪਣਾ ਅਣ ਅੰਦਰੋਂ ਅੰਦਰੀ ਕਈ ਵਾਰ ਉਹ ਚੀਜ਼ ਨੂੰ ਨਹੀਂ ਪੱਚਾ ਸਕਦਾ ਹੁੰਦਾ। ਫੇਰ ਉਹ ਦੇਖੋ ਨੁਕਸਾਨ
ਹਾਂਜੀ।
ਫੇਰ ਮੈਂ ਕਿਆ ਉਹਦੇ ਨਾਲ ਦੇਖੋ ਨੁਕਸਾਨ ਕਿੰਨੇ ਹੁੰਦੇ ਆ ਨਾ ਬਿਮਾਰ ਲੱਗ ਜਾਂਦੀਆਂ ਹੈਗੀਆਂ ਬਹੁਤ ਤਰਹਾਂ ਦੇ ਹੋਰ ਵੀ ਨੁਕਸਾਨ ਹੁੰਦੇ ਸ਼ ਸ਼ਰੀਰ ਅੰਦਰੋਂ ਆਪਣੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਕਈ ਚੀਜ਼ਾਂ ਨਾਲ।
ਹਾਂਜੀ, ਇਹ ਤਾਂ ਹੈ।
ਸੈਰ ਕਰਨਾ ਵੀ ਜਰੂਰੀ ਜਿੰਨਾ ਜਰੂਰੀ ਆਪਾਂ ਨੂੰ ਖਾਣਾ ਪੀਣਾ ਆ ਉੰਨਾ ਕ ਜਰੂਰੀ ਉਹਨਾਂ ਨੂੰ ਸੈਰ ਕਰਨਾ ਵੀ ਆ
ਕਿਉਂਕਿ ਖਾਦਾ ਪੀਤਾ ਚੰਗੀ ਤਰ੍ਹਾਂ ਪਚਾਵਾਂਗੇ ਤਾਂ ਹੀ ਉਹਨੇ
ਹਾਂਜੀ, ਹਾਂਜੀ, ਹਾਂਜੀ, ਏ ਤਾਂ ਹੈ।
ਹਾਂਜੀ, ਹੋਰ ਦੱਸੋ ਤੁਸੀ ਖੇਡਦੇ ਹੋ?
ਵੈਸੇ ਨਹੀਂ, ਅਸੀਂ ਖੇ ਨੀ ਵੈਸੇ ਮੈਂ ਤਾਂ ਕਾਰ ਕਰੇ ਹਨਾ ਕੰਮ ਹੀ ਕਰਨਾ ਕਿਉਂਕਿ ਦੇਖੋ ਹਾਊਸ ਵਾਈਜ਼ ਦਾ ਕੰਮ ਵੀ ਐ ਹੁੰਦਾ ਵੀ ਕਾਰ ਦਾ ਕੰਮ ਕਰੋ ਜੀ, ਚਲੋ ਜੀ ਪੈ ਜੋ ਫੇਰ ਸ਼ਾਮ ਨੂੰ ਕਾਰ ਦਾ ਕੰਮ ਕਰੋ।
ਪਰ ਇਦਾਂ ਨਾ ਵੀ, ਹਾਂ, ਜਿੱਦਾਂ ਮੈਂ ਕਿਹਾ ਤੁਸੀਂ ਚਲੋ ਕਾ ਮ ਫਰੀ ਤਾਂ ਹੁੰਦੇ ਹੀ ਹੋਵੋਗੇ ਕੰਮ
ਹਾਂਜੀ, ਵੇਖੋ ਵੈਸੇ ਵੀ ਗਰਮੀ ਵਿੱਚ ਨਾ ਬਾਹਰ ਨਿਕਲ ਨੂੰ ਦਿਲ ਨਹੀਂ ਕਰਦਾ ਮਤਲਬ ਕਿ ਨੋ ਵਜੇ ਨੂੰ ਫਰੀ ਹੋਈਦਾ ਹਨਾ ਉਦੋਂ ਇਨੀ ਤੁੱਪ ਨਿਕਲ ਆਉਂਦੀ ਆ ਕਿਤੇ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ। ਆਵਾਜ਼ ਨਹੀਂ ਆ ਰਹੀ
ਹਾਂ, ਏ ਤਾਂ ਹੈ।
ਬਸ ਫੇਰ ਅੰਦਰ ਅੰਦਰ ਹੀ ਰਹੋ, ਬਸ ਜੀ ਅੰਗਰ ਈ ਰਹੋ, ਬਸ ਅੰਦਰ ਪੜੇ ਰੋ ਇੱਕ ਹੀ ਗੱਲ ਹੁਨ ਹੁਣ ਦੇਖੋ ਬਾਰ ਗਰਮੀ ਇੰਨੀ ਹ ਕਿ ਬੰਦਾ ਬਾਹਰ ਨਿਕਲ ਈ ਨੀ ਸਕਦਾ।
ਸਹੀ ਗੱਲ ਆ, ਬਸ ਆਹੀ ਸਹੀ ਟਾਈਮ ਹੁੰਦਾ ਬਾਹਰ ਨਿਕਲਦਾ ਇੱਕ ਤਾਂ ਬੋਤ ਸਵੇਰੇ ਸਵੇਰੇ। ਯਾ ਰਾਤ ਨੂੰ।
ਕੋਈ ਅਵਾਜ਼ ਨਹੀਂ ਹਾਂਜੀ ਹਾਂਜੀ ਫਿਰ ਰਾਤ ਨੂੰ ਦੇਖੋ ਰਾਤ ਨੂੰ ਆਪਾਂ ਕੋਈ ਵੀ ਖੇਡਾ ਵੀ ਖੇਡ ਸਕਦੇ ਆਂ ਬੱਚਿਆਂ ਨਾਲ ਹਨਾ ਜਿਵੇਂ ਬੱਚੇ ਆਪਣੇ ਨਾਲ ਸੈਰ ਤੇ ਜਾ ਰਹੇ ਉਹਨਾਂ ਨੂੰ ਚਲੋ ਆਪਾਂ ਸੈਰ ਕਰਦੇ ਕਰਦੇ ਚਲੋ ਖੇਡ ਲੱਗ ਜਾਂਦੇ ਆ ਹਨਾ ਜਿਵੇਂ ਕਿ ਇੱਕ ਦੂਜੇ ਨੂੰ ਗਰਫ ਪਾਣੀ ਇਨਵੇ ਸੀ ਪਹਿਲਾਂ ਉਹਦੇ ਵਿੱਚ ਦੇਖੋ ਵਧੀਆ ਹਾਂਜੀ ਉਹਦੇ ਨਾਲ ਦੇਖੋ ਨਾ ਵਧੀਆ ਸਰੀਰ ਮਤਲਬ ਵੀ ਲਚਕੀਲਾ ਰਹਿੰਦਾ ਹਨਾ ਭੱਜਦਾ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਜਿੰਦੀ ਵਜਾ ਕਰਕੇ ਸਰੀਰ ਪਸੀਨਾ ਵਗੈਰਾ ਨਿਕਲਦਾ ਗਾ
ਹਮ ਪਸੀਨਾ ਨਾ ਬਹੁਤ ਵਧੀਆ ਹੁੰਦਾ ਆਪਣੇ ਸਰੀਰ
ਕਿਉਂਕਿ ਦੇਖੋ ਜਿਹੜੇ ਬੰਦਾ ਪਸੀਨਾ ਹੁੰਦਾ ਉਹ ਅੰਦਰੋਂ ਆਪਣੇ ਸਿਰ ਦੇ ਬਾਹਰ ਨਿਕਲ ਉਹਦੇ ਕਰਕੇ ਆਪਾਂ ਨੂੰ ਇਹ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ
ਹਾਂਜੀ ਇਹ ਤਾਂ ਹੈ
ਔਰ ਆਪਣਾ ਸਰੀਰ ਮਿੱਤਰ ਨੂੰ ਸ਼ਰਨ ਆਪਣਾ ਸਰੀਰ ਗਰਮ ਰਹਿ ਠੀਕ ਹੋ ਜੀ ਫਿਰ ਮੈਂ ਤੁਹਾਡੇ ਨਾਲ ਅਲਗ ਅਲ ਕਰਨੀ ਸਤਿ ਸ਼੍ਰੀ ਅਕਾਲ ਜੀ
ਚਲੋ ਠੀਕ ਹ ਸਤਿ ਸ਼੍ਰੀ ਅਕਾਲ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ